ਹੈਲੋ, ਸਸ਼੍ਰੀ ਅਕਾਲ ਜੀ! ਕੀ ਹਾਲ ਚਾਲ ਤੁਹਾਡਾ?
ਵਧੀਆ, ਵਧੀਆ! ਤੁਸੀਂ ਦੱਸੋ, ਤੁਹਾਡੇ ਕੀ ਹਾਲ-ਚਾਲ?
ਹਾਂਜੀ, ਵਧੀਆ ਜੀ! ਤੁਸੀਂ ਸੁਣਾਓ, ਘਰ-ਬਾਰ ਸਭ ਠੀਕ ਨੇ?
ਸਭ ਵਧੀਆ ਜੀ! ਮੈਂ ਕਿਆ, ਚਲੋ, ਤੁਜਾ ਵਟ ਮੈਂ ਤੁਹਾਨੂੰ ਕੋਲ ਕਰਨ ਈ ਲੱਗੀ ਸੀ, ਤੁਹਾਡੀ ਕੋਲ ਆ ਗਈ, ਮੈਂ ਕਿਆ, ਬੱਚੇ ਨਾ ਕਹਿ ਰਏ ਸੀ ਕਿ ਆਂਟੀ ਆਂਟੀ ਨਾ ਰਾਜਮਾਂ ਬੜੇ ਵਧੀਆ ਬਣਾਦੀ ਐ, ਮੈਂ ਕਿਹਾ, ਪੁੱਛਾਂ ਕਿਵੇਂ ਬਣਾਦੀ ਐ, ਆਪਾਂ ਵੀ ਬਣਾ ਲਾਂਗੇ।
ਹਾਂਜੀ-ਹਾਂਜੀ, ਜ਼ਰੂਰ! ਕਿਉਂਕਿ ਅੱਜ-ਕੱਲ੍ਹ ਨਾ, ਦੇਖੋ, ਸਬਜ਼ੀਆਂ ਤਾਂ ਸਾਰੀਆਂ ਵਧੀਆ ਬਣ ਜਾਂਦੀਆਂ ਨੇ ਘਰੇ, ਪਰ ਰਾਜਮਾ ਈ ਹੁੰਦੇ ਆ ਨਾ, ਬੱਚੇ ਅੱਜ-ਕੱਲ੍ਹ ਤੁਹਾਨੂੰ ਪਤਾ ਐ, ਰੋ ਰੋਟੀ ਖਾਣਾ ਘੱਟ ਪਸੰਦ ਕਰਦੇ ਆ, ਰਾਜਮਾਂ ਨਾਲ ਚਾਵਲ ਖਾਣਾ ਜਾਦਾ ਪਸੰਦ ਕਰਦੇ ਐ, ਤੇ ਇਸ ਕਰਕੇ ਸਾਨੂੰ ਕਹਿ ਲਓ ਕਿ ਮਹੀਨੇ ਦੇ ਵਿੱਚ ਇੱਕ, ਦੋ, ਤਿੰਨ ਵਾਰੀ ਸਾਡੇ ਘਰੇ ਰਾਜਮਾਂ ਜਾਂਦੇ ਐ। ਕਿਉਂਕਿ ਰਾਜਮਾਂ ਦੀ ਸਬਜ਼ੀ ਕਹਿੰਦੇ ਐ ਹਾਂ ਕਿਉਂਕਿ ਸਭ੍ਹੇ ਕਹਿੰਦੇ ਨਾ ਏ ਇੱਕ ਪੰਜਾਬ ਦੀ ਬਹੁਤ ਮਸ਼ਹੂਰ ਡਿਰਸ਼ ਹੈ, ਡਿਸ਼ ਹੈ। ਹੁਣ ਮਸ਼ਹੂਰ ਐ ਇਹ, ਜਿਹਦੇ ਕਰਕੇ ਇਹ ਸਵਾਦਿਸ਼ਟ ਹੁੰਦੀ ਐ, ਇੱਕ ਅੰਦਰੋਂ ਏ ਇੰਨੀ ਇਹਦੇ 'ਚ ਇਹਦੇ 'ਚ ਪ੍ਰੋਟੀਨ ਹੁੰਦੇ ਨੇ, ਫਾਈਬਰ ਹੁੰਦੇ ਨੇ। ਤੇ ਪੋਸ਼ਕ ਤੱਤ ਹੁੰਦੇ ਨੇ, ਜਿੰਨਾਂ ਇਹ ਭਰਪੂਰ ਮਾਤਰਾ ਨਾਲ ਭਰੀ ਹੁੰਦੀ ਜੇ ਉਨਾਂ ਨਾਲ। ਇਹਨਾਂ ਇਹਨਾਂ ਆਪਾਂ ਕੀ ਪਾਣੇ, ਜਦੋਂ ਆਪਾਂ ਸਬਜੀ ਬਣਾਦੇ ਆਂ, ਪਿਆਜ ਲੈਣੇ ਆਂ ਸਭ ਤੋਂ ਪਹਿਲਾਂ ਟਮਾਟਰ ਕੱਢਦੇ ਆਂ, ਅਦਰਕ ਕੱਢਦੇ ਆਂ, ਲਸਣ ਕੱਟਦੇ ਆਂ। ਤੇ ਵੱਖ-ਵੱਖ ਮਸਾਲੇ ਆਪਾਂ ਜਿਹੜੇ ਜੋ ਕਰ, ਅੱਜ-ਕੱਲ੍ਹ ਜਦੋਂ ਕੋਈ ਆਇਆ ਹੁੰਦਾ ਆਪਣੇ ਘਰੇ, ਗੈ ਕੋਈ ਰਿਸ਼ਤੇਦਾਰ ਆਂਦਾ ਐ। ਮਹਿਮਾਨ ਆਂਦੇ ਐ, ਤੇ ਆਪਾਂ ਔਂਦੀ ਮਹਿਮਾਨ-ਨਵਾਜੀ ਵਿੱਚ ਆਪਾਂ ਖੜੇ ਜਿਵੇਂ ਵਧੀਆਂ ਦੂਜੇ ਟਰੈਂਡ ਨਾਲ ਬਣਾਉਂਦੇ ਹਾਂ, ਵਧੀਆ ਟਰੈਂਡ ਨਾਲ ਬਣਾਉਂਦੇ ਹਾਂ ਸਬਜ਼ੀ, ਜਿਵੇਂ ਆਪਾਂ ਘਰੇ ਤਾਂ ਨੋਰਮਲ ਜਿਵੇਂ ਖੜੇ ਮਸਾਲੇ ਨਹੀਂ ਪਾਉਂਦੇ, ਤੇ ਪਰ ਜਦੋਂ ਕੋਈ ਆਇਆ ਹੁੰਦਾ, ਅਸੀਂ ਖੜੇ ਮਸਾਲੇ ਪਾ ਕੇ ਮੈਂ ਬਨਾਨੀ ਆਂ। ਤੇ ਓ ਵਧੀਆ ਲੱਗਦਾ ਸਬਜ਼ੀ ਬਣਾਈ ਕਿਉਂਕਿ ਉਹਦੇ 'ਚ ਨਾ ਸਮੈਲ ਜਿਹੜੀ ਫ੍ਰੈਗ੍ਰਾਂਸ ਹੁੰਦੀ ਐ ਨਾ ਰਾਜਮਾਂ ਦੀ, ਹੋਰ ਵੱਧ ਜਾਂਦੀ ਆ। ਅਸੀਂ ਮੋਟੇ ਰਾਜਮਾਂ ਤੁਸੀਂ ਛੋਟੇ ਰਾਜਮਾਂ ਯੂਜ ਕਰਦੇ ਹੋ, ਕਿ ਮੋਟੇ ਰਾਜਮਾਂ ਯੂਜ ਕਰਦੇ ਹੋ?
ਆਪਾਂ ਤਾਂ ਦੇਖੋ, ਵੈਸੇ ਤਾਂ ਆਪਾਂ ਜਿਹੜੇ ਦੇਸੀ ਰਾਜਮਾਂ ਆਉਂਦੇ ਨੇ ਉਹੀ ਯੂਜ ਕਰਦੇ ਨੇ ਜਿਹੜੇ ਦੂਜੇ ਸ਼ਿਮਲਾ ਆਏ ਨੇ ਹੁਣ ਦੇ ਨੇ ਉਹ ਜਿਹੜੇ ਰੈਡ ਕਲਰ ਦੇ ਹੁੰਦੇ ਨੇ, ਉਹ ਤਾਂ ਨਾ ਪਹਿਲਾਂ ਕਦੇ- ਕਦੇ ਲੈ ਆਂ ਦੇ ਸੀ, ਹੁਣ ਤਾਂ ਆਪਾਂ ਨੀ ਲਾਂਦੇ ਐਵੇਂ ਕਿਉਂ ਕਵਾਂ।
ਉਹ ਸਵਾਦ ਨੀ ਮੈਨੂੰ ਸਵਾਦ ਨੀ ਲੱਗਦਾ ਬ- ਬੱਚਿਆਂ ਨੂੰ ਨਾ ਉਹ ਜਿਹੜੇ ਦੇਸੀ ਹੁੰਦੇ ਆ ਨਾ ਉਹ ਬੋਤ ਵਧੀਆ ਲੱਗਦੇ ਅਸੀਂ ਮੈਂ ਤਾਂ ਘਰੇ ਉਹੀ ਬਣਾ-
ਆਪਾਂ ਵੀ ਉਹੀ ਬਣਾਉਦੇ ਨੇ। ਬਸ ਆਪਾਂ ਇਹ ਕਰਦੇ ਕਈ ਲੋਕੀ ਤੁਸੀਂ ਵੇਖਿਆ ਹੋਏਗਾ ਜਿਵੇਂ ਕਈ ਲੋਕੀ ਤਾਂ ਰਾਤ ਨੂੰ ਭਿਗੋ ਕੇ ਰੱਖ ਦਿੰਦੇ ਨੇ ਰਾਜਮਾਂ ਨੂੰ, ਆਪਾਂ ਕੀ ਕਰਦੇ ਨੇ ਕਈ ਲੋਕ ਕਈ ਵਾਰ ਹੁੰਦਾ ਕੀ ਕਈ ਵਾਰ ਹੁੰਦਾ ਬੱਚੇ ਕਹਿੰਦੇ ਨੇ ਕਿ ਮੰਮੀ ਅੱਜ ਰਾਜਮਾਂਹ ਬਣਾ ਲੋ ਪਰ ਟਾਈਮ ਨਹੀਂ ਹੁੰਦਾ ਤਾਂ ਮੈਂ ਨਾ ਕੀ ਕਰਦੀ ਹਾਂ। ਕਈ ਵਾਰ ਹੁੰਦਾ ਕੀ ਥੋੜਾ ਬੋਤ ਗਰਮ ਪਾਣੀ ਕਰਕੇ, ਉਹਦੇ ਵਿੱਚ ਰਾਜਮਾਂ ਬਗੋ ਦਿੰਦੀ ਹਾਂ ਫਿਰ ਹੁਣ ਤੇ ਨਾਲ਼- ਨਾਲ਼। ਮਸਾਲਾ ਕੱਟ ਲਿਆ, ਤੇ ਅਦਰਕ ਕੱਟ ਲਈ, ਲਸਣ ਕੱਟ ਲਿਆ, ਪਿਆਜ਼। ਕੱਟ ਲਏ ਬਰੀਕ- ਬਰੀਕ ਟਮਾਟਰ ਕੱਟ ਲਏ। ਉਹ ਸਾਰਾ ਧਨੀਆਂ ਧੁਨੀਆ ਸਾਫ਼ ਕਰਕੇ ਕੱਟ ਲਿਆ ਤਾਂ ਫੇਰ ਥੋੜਾ ਜਾ ਫੇਰ ਉਹ ਹੁੰਦਾ ਇਹਦੇ ਚ ਮਸਾਲਾ ਬਣਦਾ, ਇਹਦੇ ਵਿੱਚ ਆਪਾਂ, ਮੈਂ ਨਾ ਰਾਜ ਨਾਲੇ ਉਬਾਲਦੀ ਨੀ ਆ ਉਹ ਮੈਨੂੰ ਵਧੀਆ ਨੀ ਲੱਗਦੇ।
ਉਹ ਸਵਾਦ ਨਹੀਂ ਬਣਦੇ, ਕਿਉਂਕਿ ਉਹ ਪਾ ਉਹਦੇ ਤੱਤ ਨਿਕਲ ਜਾਂਦੇ ਨੇ, ਜਦੋਂ ਆਪਾਂ ਸਬਜ਼ੀ ਬਣਾ ਕੇ ਬਣਾਉਂਦੇ ਹਾਂ ਨਾ ਪਾਉਂਦੇ ਹਾਂ ਬਾਅਦ ਚੋਂ ਰਾਜਮਾਂਹ ਕਿਉਂਕਿ ਆਪਾਂ ਇੱਕ ਦਿਨ ਆਪਾਂ ਰਾਤ ਨੂੰ ਭੇਕੇ ਰੱਖਦੀਏ ਤੇ ਸਵੇਰੇ ਬਣਾਈਏ ਰਾਜਮੇ ਦਾ ਮਜ਼ਾ ਹੀ ਕੁਛ ਹੋਰ ਹੈ ਬਣਾਉਣ ਦਾ।
ਹਾਂ ਉਹ ਗਲ ਵੀ ਜੇ ਥੋੜਾ ਜਿ ਜਲਦੀ ਜਾਂਦੇ ਨੇ ਨਾ ਤੁਹਾਨੂੰ ਪਤਾ ਹੀ ਆ।
ਸਹੀ ਗੱਲ ਹੈ ਭਿੱਜੀ ਰਹਿੰਦੀ ਚੀਜ਼ ਤਾਂ ਵਧੀਆ ਬਣਦੀ ਆ।
ਹਾਂ ਭਗੋ ਕੇ ਬਣਾਈਏ ਚੀਜ਼ਾਂ ਤਾਂ ਵਧੀਆ ਬਣਦੀ ਹੈ। ਬਸ ਉਹੀ ਆਪਾਂ ਵੀ ਮੈਂ ਤਾਂ ਜਿਵੇਂ ਕਈ ਵਾਰ ਤੁਸੀਂ ਦੇਖੇਆ ਕਈ ਲੋਕੀਂ ਦੇਖਿਆ ਹੋਏਗਾ। ਤੁਸੀਂ ਮਤਲਬ ਕੀ ਤੜਕਾ ਲਾਉਣ ਲੱਗੇ। ਥੋੜੇ ਜੇ ਜਿਵੇਂ ਜੀਰਾ ਪਾ ਦੇਤਾ ਥੋੜਾ ਜਿਹਾ ਤੇਜ ਪੱਤਾ ਪਾ ਦਿੱਤਾ, ਲੋਂਗ ਵਗ਼ੈਰਾ ਡਾਲਦੀ ਵੱ ਵੱਡੀ ਇਲਾਇਚੀ ਪਾ ਦਿੱਤੀ ਗਰਮੀਆਂ ਚ ਆਪਾ ਨੀਂ ਪਾਂਦੇ ਐਵੇਂ ਕਿਉਂ ਕਹੀਏ ਕਿਉਂਕਿ ਗਰਮੀ। ਤੁਹਾਨੂੰ ਪਤਾ ਹੈ ਉਹ ਗਰਮ ਹੁੰਦੀ ਹੈ ਚੀਜ਼ਾਂ ਹੈ, ਤਾਂ ਫਿਰ ਥੋੜਾ ਜਿਹਾ ਇਹ ਹੁੰਦਾ ਕੋਈ ਚਲੋ ਗੈਸਟ, ਵੈਸਟ ਆਉਂਦਾ ਹੈ ਤਾਂ ਆਪਾਂ ਸੋਚਦੇ ਹਾਂ ਚਲੋ। ਥੋੜਾ ਜਿਹਾ ਇਵੇਂ ਬਣਾ ਲਈਏ ਤਾਂ ਥੋੜਾ ਜਿਹਾ ਫਲੇਵਰ ਆ ਜਾਂਦਾ ਇਹਨ ਸਭ ਚੀਜ਼ਾਂ ਦਾ।
ਸਹੀ ਗੱਲ ਆ ਜਦੋਂ ਸਾਡੇ ਘਰੇ ਰਿਸ਼ਤੇਦਾਰ ਆਉਂਦੇ ਸਾਡੇ ਅਸੀਂ ਤਦੇ ਮੈਂ ਐਵੇਂ ਹੀ ਘਰੇ ਬਣਾਉਣੀ ਹਾਂ ਵੈਸੇ ਨੋਰਮਲ ਬੱਚਿਆਂ ਨੂੰ ਕਿਉਂਕਿ ਕਹਿੰਦੇ ਜ਼ਿਆਦਾ ਖੜੇ- ਖੜੇ ਮਸਾਲੇ ਵੀ ਨਾ ਗਰਮ ਕਰਦੇ ਨੇ ਅੰਦਰੋਂ। ਬੋਡੀ ਨੂੰ ਕਿਉਂਕਿ ਗਰਮੀਆਂ ਚ ਤੁਹਾਡੇ ਕੋਲ ਪਤਾ ਖਾਧੇ ਨੀ ਜਾਂਦੇ ਸਰਦੀਆਂ ਚ ਤੁਸੀਂ ਪਾ ਸਕਦੇ ਹੋ, ਕਿਉਂਕਿ ਸਵਾਦਿਸ਼ਟ ਹੂੰਦਾ ਉਹ ਨਾਲੇ ਉਹਦੇ ਨਾਲ ਜਿਹੜੀ ਉਹਦੀ ਫ੍ਰੇਗਨੈਂਸ ਸਮੈਲ ਆਂਦੀ ਐ। ਉਹਦੇ ਨਾਲ ਸਵਾਦ ਹੀ ਇੱਕ ਵੱਖਰਾ ਲੱਗਣ ਲੱਗ ਜਾਂਦਾ ਹੈ।
ਬਿਲਕੁਲ- ਬਿਲਕੁਲ ਆਪਾਂ ਵੀ ਬਸ ਐਵੇਂ ਫਿਰ ਉਹਦੇ ਵਿੱਚ ਆਪਾਂ ਮੈਂ ਜਿਵੇਂ ਅਦਰਕ, ਲਸਣ, ਦਾ ਪੇਸਟ ਕਰਕੇ ਮਿਕਸ ਮਿਕਸੀ ਚ ਪੀਸ ਕੇ ਉਹ ਪਾ ਦਿੰਦੀ ਹਾਂ। ਫਿਰ ਪਿਆਜ਼ ਡਾਲ ਦਿੰਦੀ ਹਾਂ। ਮਿਕਸੀ ਚ ਪੀਸ ਕੇ। ਉਹ ਬਰਾ ਪਿਆਜ ਥੋੜੇ ਜਿਹੇ, ਬਰਾਊਨ ਹੋ ਜਾਂਦੇ ਨੇ ਤੇ ਫਿਰ। ਟਮਾਟਰ ਪਾ ਦੀਨੇ ਆ, ਫਿਰ ਟਮਾਟਰ ਪਾ ਕੇ ਚਲੋ ਥੋੜੇ ਅੱਛੇ ਜਿਹੇ ਤ ਤਰੀਕੇ ਨਾਲ। ਬੰਦਾ ਪਕਾ ਲਵੇ ਨਾ, ਮਸਾਲੇ ਨੂੰ ਜਦੋ। ਮਸਾਲਾ ਪੂਰਾ ਘੀ ਛੱਡ ਦਿੰਦਾ ਹੈ, ਤਾਂ ਤੁਹਾਨੂੰ ਪਤਾ। ਸਹੀ ਏ, ਵਧੀਏ ਫਿਰ ਵਧੀਆ ਬਣਦੇ ਨੇ। ਤੇ ਮਸਾਲਾ ਵੀ ਤੁਸੀਂ ਸੁਣਿਆ ਹੋਏਗਾ ਕੱਚਾ ਨਹੀਂ ਰਹਿੰਦਾ ਫੇਰ ਐਵੇ ਰੁ ਟੀਨ ਦੇ ਜਿਹੜੇ ਆਪਾਂ ਆਪ, ਮਸਾਲੇ ਯੂਜ਼ ਕਰਦੇ ਹਾਂ ਨਮਕ, ਮਿਰਚ, ਹਲਦੀ। ਪਾ ਦਿੱਤੀ ਫਿਰ ਥੋੜਾ ਬੋਤ, ਧਨੀਆ ਪਾਊਡਰ ਪਾ ਦਿੱਤਾ ਨਾਲ ਫਿਰ ਰਾਜਮਾਂ। ਪਾ ਦੀਨੇ ਆ ਫੇਰ ਥੋ ਵਿਸਲ ਦਾ ਏ ਭਿਗੇ ਹੁੰਦੇ ਨੇ, ਤਾਂ ਤੁਹਾਨੂੰ ਪਤਾ ਹੀ ਹੈ ਜ਼ਿਆਦਾ ਟਾਈਮ ਨੀ ਲੱਗਦਾ। ਪੰਦਰਾਂ, ਵੀਹ ਮਿੰਟ 'ਚ ਬਣ ਜਾਂਦੇ ਨੇ।
ਸਹੀ ਗੱਲ ਕਹੀ ਬਿਲਕੁੱਲ। ਪਰ ਉਹ ਉਦੋ, ਉਹ ਬਣੇ ਨਾ ਸਵਾਦ ਹੀ ਵੱਖਰਾ ਹੁੰਦਾ ਐ। ਜਿਹੜਾ ਆਪਾ -ਆਪਾ ਪਹਿਲਾ ਉਬਾਲ ਦੀਏ ਨਾ ਰਾਜਮਾਂ ਨੂੰ, ਉਹ ਸਵਾਦ
ਉਹ ਥੋੜੇ ਜਿਹੇ, ਗਲ ਜ਼ਿਆਦਾ ਜਾਂਦੇ ਨੇ ਨਾ।
ਤੇ ਹਾਂ, ਪਰ ਜਿਹੜਾ ਸਵਾਦਿਸ਼ਟ ਉਹਦੇ ਚ' ਬਣਦਾ ਏ ਨਾ। ਉਹ ਉਦਾਂ ਮਜ਼ਾ-ਮਜਾ਼ ਹੀ ਵੱਖਰਾ ਕਿਉਂਕਿ ਸਾਡੇ ਘਰੇ ਸਭ- ਸਭ ਤੋ ਜ਼ਿਆਦਾ ਹੀ ਇਹ ਰਾਜਮਾ ਬੱਚੇ ਪਸੰਦ ਨਾਲ ਖਾਂਦੇ ਨੇ, ਤੁਹਾਨੂੰ ਪਤਾ ਰਾਜਮਾਂ ਆਪਾ ਜਿਵੇਂ ਘਰੇ ਬਣਾਣੇ ਆ। ਪਹਿਲਾ ਐਨੂੰ ਆਪਾ ਸਾਫ਼ -ਸੁਥਰਾ ਕਿਵੇ? ਸਾਫ਼ -ਸੁਥਰਾ ਕਰਦੇ ਹਾਂ, ਪਹਿਲਾ ਸਾਫ਼ ਕਰਦੇ ਚੰਗੀ ਤਰਾਂ ਸਾਫ਼ ਕਰਕੇ ਰੱਖਦੇ ਆ। ਫੇਰ ਉਹਨੂੰ ਫੇਰ ਭਿਗਾਉਂਨੇ ਆ, ਤੇ ਉਹ ਕਿਉਂਕਿ ਇਦੇ ਚ 'ਕੀ ਹੁੰਦਾ ਪੌਸ਼ਟਿਕ ਹੁੰਦਾ ਹੈ। ਆਪਣੇ ਲਈ, ਇਹਦੇ ਚ 'ਬਹੁਤ ਚੀਜ਼ਾਂ ਇਹੋ ਜਿਹੀਆਂ ਨੇ, ਜੋ ਆਪਣੇ ਸਰੀਰ ਨੂੰ, ਕਹਿੰਦੇ ਆ ਕਿ, ਹਰ ਚੀਜ਼ ਲਈ ਚੀਜ਼। ਪੂਰੀ ਕਰਦੀਆਂ ਨੇ, ਜਿਹੜੀਆ ਹੁਣ ਚੀਜ਼ਾਂ ਆਪਣੇ ਕਮੀਆਂ ਆ ਜਾਂਦੀਆਂ ਨੇ, ਉਹ ਚੀਜ਼ਾਂ ਆਪਾਂ ਇਹਦੇ ਰਾਜਮਾਂਹ ਨਾ- ਪੂਰੀਆਂ ਹੁੰਦੀਆਂ ਨੇ, ਜਿਹੜਾ ਪ੍ਰੋਟੀਨ ਹੈਗਾ ਇਹਦੇ ਚ ਫਾਈਬਰ ਸਭ ਤੋਂ ਜ਼ਿਆਦਾ ਹੁੰਦਾ। ਤੇ ਇਹਨਾਂ ਕਰਕੇ ਇਹ ਚੀਜ਼ਾਂ ਨਾ ਮਤਲਬ ਕਹਿਦੇ ਕਿ, ਹਰ ਚੀਜ਼ ਦੀ ਆਪਣੀ ਕਮੀ ਵੀ ਪੂਰੀ ਹੋ ਜਾਂਦੀ ਹੈ ਸਰੀਰ ਦੇ ਵਿੱਚ। ਔਰ ਘਰਾਂ ਦੇ ਵਿੱਚ ਤੁਸੀਂ ਦੇਖਿਆ ਈ ਐ, ਰਾਜਮਾਂਹ ਨੂੰ ਚਾਵਲਾਂ ਨਾਲ ਪਰੋਸ਼ਦੇ ਹੈ ਜ਼ਿਆਦਾਤਰ। ਬਹੋਤ ਲੋਕੀ ਚਾਵਲਾਂ ਨਾਲ ਹੀ, ਜ਼ਿਆਦਾਤਰ ਖਾਂਦੇ ਹੈ ਪਰ ਜੇ ਸਵੇਰੇ ਕਿਤੇ ਥੋੜੇ ਜਿਹੇ ਰਾਜਮਾਂਹ ਬਚ ਜਾਣ, ਫੇਰ ਪਰੌਂਠੀ ਬਣਾਈ ਪੀ, ਜਾਵੇ ਤਾਂ ਬੜੇ ਸਵਾਦ ਲੱਗਦੇ ਨੇ।
ਹਾਂ ਨਹੀ ਬਿਲਕੁੱਲ ਸਹੀ ਗੱਲ ਹੈ, ਤੁਹਾਡੀ ਆਪਾਂ ਵੀ ਬਸ ਐਵੇਂ ਹੀ ਬਣਾ ਕੇ ਤੇ ਵੀ ਸਬ ਤਿਆਰ ਹੋ ਜਾਂਦੇ ਨੇ ਤਾਂ ਬਸ। ਥੋੜਾ ਜੇਹਾ ਜਿਵੇਂ, ਧਨੀਆ-ਵਨਿਆ ਪਾ ਦਿੱਤਾ ਕਈ ਵਾਰ ਹੁੰਦਾ ਹੈ, ਕਿ ਆਪਾ ਉਤਰੋਂ ਉਪੋੋ ਉੱਪਰੋ ਥੋੜਾ ਜਿਹਾ, ਦੇਸੀ ਘੀ ਪਾ ਕੇ ਤੇ ਦੇਗੀ ਮਿਰਚ। ਪਾ ਕੇ ਤੜਕਾ ਉੱਤੋ ਡਾਲ ਦਿੰਦੇ ਹੈ ਤੋੜੀ ਜੀ' ਚ ' ਥੌੜੀ ਜਿਹੀ ਕਦੇ ਕੋਈ ਗੈਸਟ -ਗੂਸਟ ਆ ਜਾਂਦਾ ਤਾਂ, ਰੰਗਤ ਤੁਹਾਨੂੰ ਪਤਾ ਹੀ ਕਿੰਨੀ ਵੱਖਰੀ ਆ ਜਾਂਦੀ। ਔਰ ਵਧੀਆ ਵੀ ਲੱਗਦੇ ਨੇ ਤਾਂ ਨਾਲ ਆਪਾਂ ਤਾਂ ਜੀਰਾ ਰਾਈਸ। ਬਣਾ ਲੈਣੇ ਉਹਦੇ ਨਾਲ ਵਧੀਆ ਲੱਗਦੇ, ਜੀਰਾ ਰਾਈਸ ਨਾਲ ਨਾ ਰਾਜਮਾਂਹ।
ਬਿਲਕੁੱਲ ਸਹੀ ਗੱਲ ਏ, ਕਿਉਂਕਿ ਇਹ ਚੀਜ਼ ਇਹ ਆਪ।
ਬਚ ਜਾਂਦੇ ਆ ਤਾਂ ਬੱਚੇ ਪਰੌਂਠੀ ਨਾਲ ਖਾਂ ਲੈਂਦੇ, ਉਹ ਵਧੀਆ ਲੱਗਦੇ ਨੇ ਪਰੌਂਠੀ ਨਾਲ ਵੀ ਨਾ ਰਾਜਮਾਂਹ।
ਬੋਹ ਸਵਾਦ ਲੱਗਦੇ ਆ, ਮਤਲਬ ਨਾ ਉਹਦਾ ਅਲੱਗ ਹੀ ਮਜ਼ਾ ਆਉਂਦਾ ਹੈ ਰਾਜਮਾਂਹ ਦਾ। ਕਿਉਂਕਿ ਇਹ ਸ ਇਹ ਸਬਜ਼ੀ ਨਾ ਕਹਿ ਲੋ ਕਿ, ਇਹਦੇ ਨਾਲ ਨਾ ਆਪਣੀ ਸਿਹਤ ਵੀ ਵਧੀਆ ਰਹਿੰਦੀ ਆ। ਕਈ ਕਹਿੰਦੇ ਏ ਕੀ, ਰਾਜਮਾਂਹ ਦੇ ਨਾਲ ਖੂਨ ਵੀ ਵੱਧਦਾ ਹੈ। ਸਰੀਰ ਦੇ ਵਿੱਚ ਖੂਨ ਦੀ ਕਮੀਆਂ ਹੁੰਦੀਆ, ਲੋਕਾਂ ਦੇ ਪੂਰੀ ਹੋ ਜਾਂਦੀ ਹੈ, ਕਿਉਂਕਿ ਇਹਦੇ ਚ ਪ੍ਰੋਟੀਨ ਹੁੰਦਾ ਆ। ਬੋਤ ਜ਼ਿਆਦਾ ਮਾਤਰਾ ਚ' ਇਹਦੇ ਪ੍ਰੋਟੀਨ ਹੁੰਦਾ ਹੈ, ਤੇ ਸਰੀਰ ਨੂੰ ਆਪਣੇ ਤਾਕਤ ਦਿੰਦਾ ਏ। ਤਾਂ ਹੀ ਆਪਾਂ ਲੋਕੀ ਅੱਜ ਕੱਲ ਪਹਿਲਾਂ ਮੈਂ ਤਾਂ ਦੇਖਿਆ ਕਿ, ਕਈ ਲੋਕੀ ਤਾਂ ਮਤਲਬ ਕਹਿ ਲਓ, ਮਹੀਨੇ ਚ 'ਚਾਰ- ਪੰਜ ਵਾਰੀ ਬਣਾ ਲੈਂਦੇ ਆ, ਮੈਂ ਤਾਂ ਚਲੋ। ਫੇਰ ਵੀ ਤਿੰਨ ਵਾਰੀ ਬਣਾਣੀ ਆ, ਇਹ ਇੱਕ ਚਲੋ ਕਈ- ਕਈ ਕਹਿੰਦੇ ਥੋੜਾ ਵਾਈ- ਵੱਧਦੀ ਹੁੰਦੀ ਹੈ ਨਾ। ਤੇ ਮੈਂ, ਹੀਂਗ ਪਾ ਕੇ ਈ ਮੈਂ ਤੜਕਾ ਲਾਣੀ ਆ।
ਹਾਂ ਨਹੀ ਉਹ ਤਾਂ। ਹਾ ਓ ਤੁਸੀਂ ਸਹੀ ਗੱਲ ਕਹੀਂ ਜਿਵੇਂ ਵਾਈ ਹੁੰਦੇ ਤਾਂ ਆਪਾਂ ਹੀਗ ਪਾ ਦੇ ਨੇ ਜਿਹੜੀ ਚੀਜ਼ਾਂ ਵਹੀਆਂ ਹੁੰਦੀਆਂ। ਯਾਨੀ ਉਹਦੇ ਵਿੱਚ ਹੀਂਗ ਪਾ ਕੇ ਬਣਾ ਲਓ ਤਾਂ ਵਾਈ ਵੀ ਨੀ ਕਰਦੀ ਸਰੀਰ ਨੂੰ, ਵਧੀਆ ਵੀ ਵੈਸੇ ਵੀ ਹੈਲਦੀ ਬਣ ਜਾਂਦੀ ਏ ਫੇਰ ਸਾਡੇ ਲਈ
ਸਹੀ ਗੱਲ ਐ ਬਿਲਕੁਲ, ਇਹਨੂੰ ਜਦੋਂ ਇਹ ਵੈਸੇ ਰਾਜਮਾਂਹ ਹਮੇਸ਼ਾ ਦੁਪਹਿਰ ਜਾਂ ਰਾਤ ਨੂੰ ਖਾਧਾ ਜਾਂਦਾ, ਸਵੇਰੇ ਨੀ ਦਿਲ ਕਰਦਾ, ਦੁਪਹਿਰ ਦਾ ਖਾਣਾ ਜਦੋਂ ਬਣਾਉਂਦੇ। ਜ਼ਿਆਦਾਤਰ ਲੋਕੀ ਦੁਪਹਿਰੇ ਹੀ ਖਾਂਦੇ ਨੇ, ਰਾਤੀ ਵੀ ਖਾਂਦੇ, ਰਾਤੀ ਜਦੋਂ ਰਿਸ਼ਤੇਦਾਰ ਆਉਂਦੇ ਆ ਤਾਂ ਆਪਾਂ ਰਾਤੀ ਬਣਾਉਂਦੇ ਆ।
ਹਾਂ, ਉਹ ਤਾਂ ਹੈ ਈ, ਉਹ ਵੀ ਵਧੀਆ ਲੱਗਦੇ ਨੇ ਕੋਈ ਆਂਦਾ ਤਾਂ ਆਪਾਂ ਰਾਜ ਮਾਂਹ ਵਗ਼ੈਰਾ ਐਵੇਂ ਜਿਹੀ ਚੀਜ਼ਾਂ ਬਣਾਦੇ ਨੇ, ਨਾਲ ਚਾਵਲ ਚੂਵਲ ਬਣਾ ਲਏ। ਤਾਂ ਵਧੀਆ ਲੱਗਦੇ ਨੇ, ਖਾਣ ਵਾਲਾ ਵੀ ਦੇਖੋ। ਆਪਾਂ ਤਾਂ ਚੀਜ਼ ਵਧੀਆ ਬਣਾਉਂਦੇ ਆਂ ਆਪਦੀ ਤਰੋਂ, ਉਹ ਖਾਣ ਵਾਲਾ ਵੀ ਅਗਰ ਥੋੜੀ ਜੀ ਤਾਰੀਫ਼ ਕਰ ਦਿੰਦਾ ਕਿ ਨਹੀਂ ਵਧੀਆ ਬਣੀ ਏ ਚੀਜ਼ ਤਾਂ ਵਧੀਆ ਲੱਗਦਾ।
ਸਹੀ ਐ ਬਿਲਕੁਲ ਸਹੀ ਗੱਲ, ਕਹਿੰਦੇ ਨਾਲ ਨਾ ਢਿੱਡ ਵੀ ਕਹਿੰਦੇ ਭਰਿਆ ਰਹਿੰਦਾ ਬੰਦੇ ਦਾ ਜੇ ਆਪਾਂ ਖਾ ਲਈਏ ਨਾ ਰਾਜਮਾਂਹ ਨਾਲ ਚਾਵਲ ਖਾ ਲਈਏ। ਤੇ ਢਿੱਡ ਵੀ ਭਰਿਆ ਰੈਂਦਾ, ਮਤਲਬ ਹਿੱਲਦਾ ਨੀ ਆਪਾਂ ਕਾਫ਼ੀ ਟਾਈਮ ਤੱਕ ਆਪਾਂ ਨੂੰ ਭੁੱਖ ਨਹੀਂ ਲੱਗਦੀ ਹੋਰ ਕਿਉਂਕਿ ਇਹਨਾਂ 'ਚ ਆਪਾਂ ਕੀ ਕਹਿੰਦੇ ਅ, ਰਾਜਮਾਂਹ ਕਹਿੰਦੇ ਸੀ। ਇਕ ਤਾਂ, ਖੁਸ਼ਬੂ ਇੰਨੀ ਵਧੀਆ ਹੁੰਦੀ ਐ, ਜਿਹਨੂੰ ਵੇਖ ਕੇ ਕਹਿੰਦੇ ਭੁੱਖ ਲੱਗ ਗਈ। ਕਹਿੰਦੇ ਮ ਵੱਧ ਜਾਂਦੀ ਐ, ਇਹ ਹਾਂ ਹਾਂ ਉਹ ਚੀਜ਼ ਐ, ਕਿਉਕਿ ਰਾਜਮਾਂਹ ਚੀਜ਼ ਐਹੋ ਜਿਹੀ ਹੈ ਕਹਿ ਲਓ ਹੁਣ ਕਿ ਆਪਾਂ, ਆਪਾਂ ਦੇਖ ਲਓ ਰਾਜਮਾਂਹ ਕਈ ਜਗ੍ਹਾ ਤੇ ਤੁਸੀਂ ਇਹ ਬਹੁਤ ਜਿਆਦਾ ਪ੍ਰਸਿੱਧ ਐ, ਰਾਜਮਾਂਹ ਬਣਾ, ਮਤਲਬ ਜਿੱਥੇ ਕਈ ਜਗ੍ਹਾ ਤੇ ਬਣਾਏ ਜਾਂਦੇ ਨੇ, ਕਈ ਸ਼ਹਿਰਾਂ 'ਚ ਇਹ ਬਣਾਏ ਜਾਂਦੇ ਨੇ
ਹਾਂ ਸ਼ਿਮਲਾ ਵਿੱਚ ਜਾਦਾ ਏ, ਮਤਲਬ ਥੋੜੇ ਜਿਹੇ ਹੁੰਦੇ ਨੇ ਸ਼ਿਮਲਾ ਵਿੱਚ ਇਹਦੀ ਖੇਤੀ ਹੁੰਦੀ ਐ। ਤਾਂ ਉੱਥੇ ਲੋਕ ਐ ਰਾਜਮਾਂਹ ਵਗੈਰਾ ਨਾ ਥੋੜੇ ਜਾਦਾ ਬਣਾਉਂਦੇ ਨੇ ਉਹ ਕਿਉਂਕਿ ਆਪਦੇ ਖੇਤ ਵਿਚ ਬ ਉੱਗਦੇ ਐ। ਤਾਂ ਲੋਕਾਂ ਨੂੰ ਹੁੰਦਾ, ਤੁਸੀਂ ਦੇਖਿਆ ਹੋਏਗਾ ਕਈ ਲੋਕ ਕਿ ਰਾਜਮਾਂਹ ਦੀ ਚਾਟ ਵੀ ਬਣਾ ਕੇ ਖਾਂਦੇ ਨੇ, ਉਹ ਵੀ ਵਧੀਆ ਲੱਗਦੀ ਐ।
ਬਹੁਤ ਵਧੀਆ ਹੁੰਦੀ ਐ। ਉਹ, ਉਹ ਕਹਿ ਲਓ। ਕਿ ਜੇੜੇ ਬੰਦੇ ਡਾਇਟ ਵਗੈਰਾ ਕਰਦੇ ਨੇ ਨਾ, ਉਹਨਾਂ ਵਾਸਤੇ ਐਂਹਦੀ ਚਾਰਟ ਵੀ ਬਹੁਤ ਵਧੀਆ ਮਤਲਬ ਜ ਤੁਸੀਂ ਇੱਕ ਤਰ੍ਹਾਂ -ਤੁਸੀਂ ਇੱਕ ਤਰ੍ਹਾਂ ਦਾ ਪ੍ਰੋਟੀਨ ਲੈਨਾ ਕਿਸੇ ਤਰੀਕੇ ਨਾਲ ਮਰਜ਼ੀ ਲਓ। ਇਹਨੂੰ ਕਿਸੇ ਤਰੀਕੇ ਨਾਲ ਲਓ, ਚਾਹੇ ਇਹਨੂੰ ਸਬਜ਼ੀ ਬਣਾ ਕੇ ਲਓ, ਚਾਹੇ ਤੁਸੀਂ ਇਹਨੂੰ ਸੁੱਕੇ, ਸੁੱਕੇ ਖਾਓ। ਕਈ ਲੋਕੀ ਸੁੱਕੇ, ਉਬਾਲ ਕੇ ਹੀ ਖਾ ਲੈਂਦੇ ਨੇ।
ਬਿਲਕੁਲ- ਬਿਲਕੁਲ, ਨਹੀਂ ਵਧੀਆ ਬਣਦੀ ਐ, ਦੇਖੋ ਅਗਰ ਵਧੀਆ ਤਰੀਕੇ ਨਾਲ ਆਪਾਂ ਜਿਵੇਂ ਆਪਾਂ ਵਧੀਆ ਤਰੀਕੇ ਨਾਲ ਬਨਾਉਦੇ ਆਂ। ਔਰ ਵਧੀਆ ਤਰੀਕੇ ਨਾਲ ਜਦੋਂ ਆਪਾਂ ਕਿਸੇ ਨੂੰ ਖਿਲਾਂਂਦੇ ਵੀ ਆਂ। ਤਾਂ ਸਾਹਮਣੇ ਵਾਲਾ ਵੀ ਥੋੜ੍ਹਾ ਜਿਹਾ ਸਾਡੀ ਤਾਰੀਫ਼ ਕਰ ਦਿੰਦਾ ਤਾਂ ਸਾਨੂੰ ਵਧੀਆ ਲੱਗਦਾ ਐ।
ਸਹੀ ਗੱਲ ਐ ਬਿਲਕੁਲ ਇਹੀ ਕਹਿ ਲਓ ਕਿ ਰਾਜਮਾਂਹ ਜਦੋਂ ਆਪਾਂ ਰਾਜਮਾਂਹ ਚਾਵਲ ਕਿਉਂਕਿ ਨਾ ਲੰਬੇ ਸਮੇਂ ਤੱਕ ਨਾ ਇਹਨਾਂ ਨਾਲ ਜਿਹੜਾ ਆਪਣਾ ਜਦੋਂ ਪੇਟ ਭਰਿਆ ਰਹਿੰਦਾ ਨਾ, ਆਪਣੇ ਸਰੀਰ ਦੇ ਵਿੱਚ ਕਹਿੰਦੇ ਇੱਕ ਊਰਜਾ ਮਿਲ ਜਾਂਦੀ ਐ। ਉਹਨੂੰ ਕਦੇ ਕਿ ਰਾਜਮਾਂਹ ਐਹੋ ਜਿਹੀ ਚੀਜ਼ ਐ। ਆਪਾਂ ਜਦੋਂ ਇਹ ਦਿਤੇ, ਤੇ ਤੁਸੀਂ ਵੇਖ ਕੇ ਤੁਸੀਂ ਵੀ ਬਣਾਉਂਦੇ ਹੋ ਤੁਸੀਂ ਵੀ ਹਾਰ ਧਨੀਆ ਤੁਸੀਂ ਕਿਹਾ ਸੀ ਨਾ ਇਹ ਕੱਟ ਕੇ ਪਾਂਦੇ ਹਾਂ, ਪਰੋਸਦੇ ਆਂ ਅਸੀਂ, ਤੇ ਹਰੇ ਧਨੀਏ ਨਾਲ ਨਾ ਜਿਹੜਾ ਉਂਹਦਾ ਸਵਾਦ ਹੋਰ ਵੱਧ ਜਾਂਦਾ, ਚਲੋ ਤਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ। ਫੇਰ ਤੁਹਾਡੇ ਨਾਲ ਗੱਲ ਕਰਾਂਗੇ। ਸਸ਼੍ਰੀ ਅਕਾਲ।
ਸਸ੍ਰੀ ਅਕਾਲ ਜੀ।